ਲੋ, ਸਤ ਸ਼੍ਰੀ ਕਾਲ ਭੈਣ ਜੀ, ਹੋਰ ਕੀ ਹਾਲ ਐ?
ਤੁਸੀਂ ਦੱਸੋ ਤੁਹਾਡੇ ਕੀ ਹਾਲ ਨੇ?
ਠੀਕ ਹੈ ਭੈਣ ਜੀ।
ਬਸ ਵੇਹਲੇ ਛੁੱਟੀਆਂ ਪਿਆਂ ਦਿਨ ਬੋਰ ਹੋ ਰਿਹੇ ਹਾਂ ਘਰ ਬਹਿ ਕੇ।
ਹਾਂਜੀ ਹਾਂਜੀ ਇਹ ਤਾਂ ਹੈਗਾ ਭੈਣਜੀ।
ਹੋਰ।
ਹੋਰ ਘਰ ਪਰਿਵਾਰ ਸਭ ਠੀਕ ਹੈ।
ਹਾਂਜੀ ਸਭ ਵਧੀਆ।
ਸਭ ਵਧੀਆ। ਹਾਂਜੀ ਭੈਣਜੀ। ਹੋਰ ਕੀ ਕਰਦੇ ਪੇ ਸੀ ਸਭ ਕੁਛ ਸਾਰਾ ਕੰਮ ਨਿਬੜ ਗਿਆ ਵੇਲ
ਹਾਂ ਬਸ ਹੁਣੇ ਹੁਣੇ ਵਿਹਲੇ ਹੋਏ ਆ ਨਾਸ਼ਤਾ ਨੁਸ਼ ਤਾ ਕੀਤਾ।
ਅੱਛਾ ਜੀ ਠੀਕ ਹੈ ਭੈਣ ਜੀ ਅੱਜ ਕੱਲ੍ਹ ਮੈਂ ਇੱਕ ਸਲਾਹ ਲੈਣੀ ਸੀ ਤੁਹਾਡੇ ਨਾਲ ਇੱਕ ਜਿਵੇਂ ਅੱਜ ਕੱਲ੍ਹ ਬੱਚੇ ਘਰ ਨੇ ਇਹਨਾਂ ਦਾ ਕੋਈ ਸਟੱਡੀ ਦਾ ਟਾਈਮ ਟੇਬਲ ਨਹੀਂ ਬ ਦਾ ਪਿਆ ਤੇ ਕੀ ਕਰਨਾ ਚਾਹੀਦਾ ਬੱਚਿਆਂ ਦਾ ਮਨ ਵੀ ਨੀ ਕਰਦਾ ਵ ਪੜ੍ਹਨ ਨੂੰ ਤੇ ਅੱਗੇ ਸਿਲੇਬਸ ਵੀ ਜ਼ਿਆਦਾ ਹੈਗਾ ਹੈ।
ਹਮ ਬੱਚਿਆਂ ਨੂੰ ਦੇਖੋ ਤੁਸੀਂ ਤੁਸੀਂ ਖੁਦ ਬੱਚਿਆਂ ਨੂੰ ਨਾ ਅ ਅਪਣੇ ਕੋਲ ਬਿਠਾਓ ਇੱਕ ਖੁਦ ਟਾਈਮ ਟੇਬਲ ਤੁਸੀ ਬਣਾ ਦੋ ਬੱਚਿਆਂ ਨੂੰ ਇਨਫੋਰਮ ਕਰ ਦਿਉ ਕਿ ਹਾਂ ਮੈਂ ਤੁਹਾਡਾ ਟਾਈਮ ਟੇਬਲ ਬਣਾ ਰਹੀ ਹਾਂ ਕਿ ਇੱਕ ਇੱਕ ਦੋ ਦੋ ਘੰਟਾ ਤੁਸੀ ਦਿਨ ਚ ਇੱਕ ਘੰਟਾ ਵੀ ਤਾਂ ਜੇ ਤੁਸੀਂ ਬ ਜਿਵੇਂ ਮੰਨ ਲੋ ਤੁਹਾਡੇ ਬੱਚੇ ਛੋਟੇ ਨੇ ਜਾਂ ਵੱਡੇ ਨੇ ਪਹਿਲ
ਮੇਰਾ ਤਾਂ ਇੱਕ ਹੈਗਾ ਜੀ ਨੋ ਸਾਲ ਦਾ ਇੱਕ ਹੈਗਾ ਚਾਰ ਸਾਲ ਦਾ।
ਅੱਛਾ ਠੀਕ ਏ ਬਾਕੀ ਜਿਹੜਾ ਵੱਡਾ ਹੈਗਾ ਹੈ ਨੌ ਸਾਲ ਦਾ ਉਹਦੇ ਵਾਸਤੇ ਤੇ ਤੁਸੀ ਦੇਖੋ ਦੋ ਘੰ ਦਿਨ ਚ ਬਥੇਰੇ ਨੇ ਇਨਫ ਨੇ ਤੇ ਬਾਕੀ ਮਤਲਬ ਪੜ੍ਹਨ ਵਾਸਤੇ ਇਹ ਹੈਗੇ ਪੜ੍ਹਾਈ ਵਾਸਤੇ ਜਿਹੜੀ ਮੇਨ ਰਵੀਜ਼ਨ ਹੋਏਗੀ ਸਾਡੀ ਬਾਕੀ ਜਿਵੇਂ ਫਾਲਤੂ ਜਿਵੇਂ ਸਕੂਲ ਦੇ ਕੰਮ ਇਨੇ ਹੀ ਹੁੰਦੇ ਨੇ। ਕੰਮ ਦੇ ਦਿੰਦੇ ਨੇ ਹੋਮਵਰਕ ਉਹਦੇ ਆਸਤੇ ਦੇਖੋ ਜਦੋਂ ਮਰਜ਼ੀ ਕੱਢੋ ਬਾਕੀ ਦੋ ਘੰਟੇ ਤੁਹਾਨੂੰ ਪੜ੍ਹਾਈ ਦੀ ਬੱਚਿਆਂ ਨੂੰ ਕਾ ਐਹ ਉਹਦੇ ਲਈ ਕੱਢਣਾ ਜ਼ਰੂਰ ਤੇ ਜਦੋਂ ਨਿੱਕਾ ਛੋਟਾ ਹੈਗਾ ਉਹਦੇ ਲਈ ਇਹ ਘੰਟਾ ਹੀ ਇਨਫ ਹੈਗਾ ਦਿਨ ਵਿਚ।
ਅੱਛਾ ਜੀ ਓਹੀ ਨਾ ਪੜ ਹੀ ਨੀ ਹੈ ਬਸ ਕਈ ਜਾਓ ਪੜ੍ਹਲੋ। ਪੜ੍ਹ ਲਓ ਬੈਠਦੇ ਹੀ ਨੀ ਪੜ੍ਹਨ ਵਾਸਤੇ ਬੜੀ ਤੰਗ ਪਰੇਸ਼ਾਨੀ ਹੋਈ ਪਈ ਹੈ ਛੁੱਟੀਆਂ ਦੇ ਵਿੱਚ ਨਾ।
ਕਿ ਹਾਂ ਬੈਠੋ ਤੁਸੀ। ਜ਼ਬਰਦਸਤੀ ਬੱਚਿਆਂ ਨੂੰ ਕਹੋ ਕਿ ਹਾਂ ਪੜ੍ਹਾਈ ਅੱਜ ਕੱਲ੍ਹ ਕਾਫੀ ਜ਼ਰੂਰੀ ਹੈਗੀ। ਕਿ ਇਹਨਾਂ ਨੂੰ ਕਹੋ ਕਿ ਕੋਰ ਬਿਠਾਓ ਆਪਣੇ ਤੇ ਕਦੇ ਕਦੇ ਕੀ ਹੁੰਦਾ ਬੱਚੇ ਦਾ ਧਿਆਨ ਵੀ ਨੀ ਲੱਗਦਾ ਪੜ੍ਹਾਈ ਚ ਉਹਦੇ ਲਈ ਤੁਸੀਂ ਕਰੋ ਜੇ ਬੱਚਾ ਕਈ ਵਾਰੀ ਕੀ ਹੁੰਦਾ ਲਗਾਤਾਰ ਜੇ ਬੱਚਾ ਪੜ੍ਹਦਾ ਪਿਆ ਨਾ। ਤੇ ਉਹਨੂੰ ਇਹ ਹੋਣਾ ਚਾਹੀਦਾ ਕਿ ਉਹ ਜਿਵੇਂ ਮੰਨ ਲਓ ਇੱਕ ਘੰਟਾ ਹੋ ਗਿਆ ਬਚੇ ਨੂੰ ਪੜ੍ਹਦੇ ਹੋਏ ਤੇ ਉਹਨੂੰ ਇਹ ਜ਼ਰੂਰੀ ਕਿ ਉਹ ਦਸ ਪੰਦਰਾਂ ਮਿੰਟ ਬ੍ਰੇਕ ਲੈ ਰਿਹਾ ਬਟ ਬ ਬ੍ਰੇਕ ਲੈਣਾ ਜ਼ਰੂਰੀ ਹੈ ਬਟ ਇਹ ਨੀ ਹੈਗਾ ਕਿ ਉਹ ਜਿਹੜਾ ਸਮਾਂ ਬ੍ਰੇਕ ਰਹਿ ਰਿਹਾ ਉਹਦੇ ਚ ਫੋਨ ਚਲਾ ਰਿਹਾ ਜਾਂ ਕੁਛ ਅਵੇ ਗੇਮ ਵਗੈਰਾ ਖੇਡ ਰਿਹਾ ਐ।
ਹੂੰ ਹੂੰ ਹੂੰ ਬਸ ਭੈਣ ਜੀ ਏਦਾਂ ਹੀ ਤਾਂ ਕਰਦੇ ਬ੍ਰੇਕ ਲੈ ਲਈ ਮੈਂ ਹੁਣ ਇਹ ਗੇਮ ਖੇਡਲਾ ਥੋੜਾ ਜਿਹਾ ਟੀਵੀ ਦੇਖ ਲਵਾਂ ਇਹ ਮਾੜੇ ਜਿਹੇ ਕਾਰਟੂਨ ਦੇਖ ਲਵਾਂ।
ਕੇ ਬਸ ਫਿਰ ਇੱਕ ਦੋ ਘੰਟੇ ਚ ਬਦਲ ਜਾਣੀ ਪਤਾ ਹੀ ਨੀ ਲੱਗਦਾ ਫਿਰ। ਕਿਉਂਕਿ ਫੋਨ ਹਾਂ ਬਿਲਕੁਲ ਜੇ ਜਿਹੜੇ ਦਸ ਪੰਦਰਾਂ ਮਿੰਟ ਜਿਹੜੇ ਬਚਦੇ ਨੇ ਉਹਨਾਂ 'ਚ ਤੁਸੀਂ ਇਹਨਾਂ ਨੂੰ ਕੁਛ ਫਰੂਟਸ ਵਗੈਰਾ ਕੱਟ ਕੇ ਦੇ ਦਿੱਤੇ ਹੈ ਨਾ ਕੁਛ ਆਪ ਤੁਹਾਡੇ ਨਾਲ ਆਪਣਾ ਤੁਸੀਂ ਰਸੋਈ ਜਿਵੇਂ ਕੰਮ ਕਰਦੇ ਹੋ ਉਹਨਾਂ ਨੂੰ ਕਹਿਤਾ ਕਿ ਹਾਂ ਬਈ ਇਹ ਸਬਜ਼ੀ ਮੈਨੂੰ ਇਹ ਫੜੋ ਛਿਲਕੇ ਦੋ ਥੋੜਾ ਬੋਤ ਕੰਮ ਕਰਵਾਉਣਾ ਨਿੱਕੇ ਛੋਟੇ ਛੋਟੇ। ਕੰਮ ਦੇਤੇ ਕਿ ਥੋੜਾ ਜਿਹਾ ਬੱਚਿਆਂ ਨੂੰ ਐਕਟੀਵਿਟੀ ਵੀ ਹੋ ਗਈਆ ਖੁਸ਼ ਹੋ ਗਏ ਕਰਦੇ ਬੱਚੇ ਨਾ ਹੋਏ ਕੰਮ ਨੀਆ ਨੀਆ ਹੁੰਦਾ ਨਾ ਉਹਨਾਂ ਨੂੰ ਸ਼ੌਕ
ਹਾਂਜੀ ਹਾਂਜੀ ਇਹ ਤਾਂ ਹੈਗਾ ਹਾਂਜੀ ਬਿਲਕੁਲ
ਕਿ ਥੋੜੀ ਦੇਰ ਜੇ ਬੱਚਿਆਂ ਨੂੰ ਸ਼ਾਂਤ ਬਿਠਾਤਾ ਜ਼ਿਆਦਾ ਮਤਲਬ ਧਿਆਨ ਜ਼ਿਆਦਾ ਉਹ ਨਾ ਗੱਲਬਾਤ ਨਾ ਥੋੜਾ ਮਾਇੰਡ ਫਰੈਸ਼ ਹੋ ਜਾਵੇਗਾ ਹਨਾ ਬਾਹਰ ਤੁਸੀਂ ਕਹਿਤਾ ਕਿ ਟੈਅ ਲਾਓ। ਜੋ ਦੋ ਤਿੰਨ ਮਿੰਟ ਆਸਤੇ ਔਰ ਜਦ ਬਸ ਇਹੀ ਨਾ ਤੇ ਨਾਲ ਪਾਣੀ ਦੇ ਬਹੁਤ ਤੁਸੀਂ ਨਾਲ ਪਾਣੀ ਜ਼ਰੂਰ ਕਿ ਹਾਂ ਪੜ੍ਹਾਈ ਚ ਬੱਚੇ ਚ ਕਰਿਆ ਨਾ। ਪਾਣੀ ਦੇ ਬੋਟਲ ਨਾਲ ਦੇ ਦਵੋ ਬੱਚੇ ਨੂੰ ਨਾਲ ਨਾਲ ਪੀਂ ਰਹੇਗਾ ਹਾਈਡਰੇਟ ਰਹੇਗਾ ਕਿਉਂਕਿ ਫਿਰ ਪਾ ਫਿਰ ਮਨ 'ਚ ਕੀ ਪੜ੍ਹਾਈ 'ਚ ਕੀ ਹੋਏਗਾ ਕਿਉਂਕਿ ਮਨ ਲੱਗੇਗਾ ਅਗਰ ਬੱਚਾ ਹਾਈਡਰੇਟ ਰਹਿੰਦਾ ਨਾ ਪਾਣੀ ਪੀਂਦਾ ਰਹਿੰਦਾ ਨਾਲ ਨਾਲ ਤੇ ਪੜ੍ਹਾਈ ਚ ਬੱਚੇ ਦਾ ਮਨ ਆਪੇ ਲੱਗਦਾ। ਕਿਉਂਕਿ ਬੱਚਾ ਅੰਦਰੋਂ ਹਾਈਡਰੇਟ ਫੀਲ ਕਰਦਾ।
ਠੀਕ ਹੈ ਤੇ ਭੈਣ ਜ ਜਿਵੇਂ ਅੱਜ ਕੱਲ ਜਿਵੇਂ ਰੂਮਸ ਬੱਚਿਆਂ ਲਈ ਕਿੱਦਾਂ ਦਾ ਹੋਣਾ ਚਾਹੀਦਾ ਸਟੱਡੀ ਰੂਮ ਉਹਦੇ ਵਿੱਚ ਕੀ ਕਰਵਾਉਣਾ ਚਾਹੀਦਾ ਹੈ ਜਿਵੇਂ ਬੱਚਾ ਅਟਰ੍ਰੈਕਟਿਵ ਹੋਵੇ। ਆਪ ਸਟੱਡੀ ਦੇ ਰਿਲੇਟਿਡ ਕਿ ਮੈਂ ਹੁਣ ਬਸ ਪੜ੍ਹਨਾ।
ਹਮ ਜਿਵੇਂ ਅੱਜ ਕੱਲ੍ਹ ਲਾਲੋ ਤੁਸੀਂ ਦੇਖੋ ਜੇ ਤੁਹਾਡੇ ਬੱਚੇ ਦਾ ਅਲੱਗ ਕਮਰਾ ਹੈ ਤਾਂ ਤੁਸੀਂ ਵੇਖੋ ਕਿ ਤੇ ਪਹਿਲ ਤੁਸੀਂ ਦੱਸੋ ਅਗ
ਨਹੀਂ ਸਾਡੇ ਕੋਲ ਦੋ ਰੂਮ ਹੈ ਇੱਕ ਬੱਚ ਬੱਚੇ ਕੋਲ ਏ ਇੱਕ ਸਾਡੇ
ਹਾਂ ਹੁਣ ਜਿਵੇਂ ਮੰਨ ਲਓ ਬੱਚਾ ਦਾ ਅਲਗ ਰੂਮ ਹੈਗਾ ਠੀਕ ਹੈ। ਤੁਸੀਂ ਉਹਦੇ ਜਿਵੇਂ ਹੁਣ ਸਟੱਡੀ ਟੇਬਲ ਹੁੰਦੇ ਹੀ ਹੈ ਬੱਚਿਆਂ ਹੁਣ ਹੈ ਨਾ ਸਟੱਡੀ ਟੇਬਲ ਜਿੱਥੇ ਪਿਆ ਨਾ ਉੱਥੇ ਆਸ ਪਾਸ ਨਾ ਕੋਈ ਪੇਜਿਸ ਵਗੈਰਾ ਚਿਪਕਾ ਦਿਉ ਮੋਟੀਵੇਸ਼ਨ ਦੇ ਕਿ ਹਾਂ ਬੱਚੇ ਨੂੰ ਪੜ੍ਹਨ ਦਾ ਮਨ ਕਰੇ ਆਪੇ। ਤੇ ਕੋਈ-ਕੋਈ ਚੀਜ਼ਾਂ ਜੇ ਮੰਨ ਲਓ ਬੱਚਿਆਂ ਨੂੰ ਯਾਦ ਨਹੀਂ ਹੁੰਦੀਆਂ ਕਈ ਔਖੀਆਂ ਲੱਗਦੀਆਂ ਬੱਚਿਆਂ ਨੂੰ ਜੋ ਮੰਨ ਲਓ ਟੇਬਲ ਬੱਚਿਆਂ ਨੂੰ ਯਾਦ ਨਹੀਂ ਹੁੰਦੇ ਉਹ ਟੇਬਲ ਨਾ ਛੋਟੇ-ਛੋਟੇ ਅੱਜ ਕੱਲ੍ਹ ਨੋਟ ਨੇ। ਉਹਦੇ ਉੱਤੇ ਲਿਖਤਾ ਜਦੋਂ ਬੱਚਾ ਆਉਂਦਾ ਜਾਂਦਾ ਰੂਮ ਚ ਕਿੳਂਕਿ ਬੱਚੇ ਨੇ ਰਹਿਣਾ ਹੈ। ਪੂਰਾ ਦਿਨ ਗਰਮੀਆਂ ਨੇ ਵੈਸ ਵੀ ਆਉਂਦੇ ਜਾਂਦੇ ਬੱਚੇ ਦਾ ਧਿਆਨ ਪੈ ਜਾਂਦਾ ਹੈ ਕਿ ਹਾਂ ਉੱਥੇ ਕੁਛ ਲਿਖਿਆ ਦਾ ਤੇ ਉਹ ਕਦੇ ਨਾ ਕਦੇ ਇੱਕ ਦੋ ਵਰੇ ਤੋਂ ਬੰ ਬੱਚਾ ਦਿਨ ਚ ਪੜ੍ਹ ਹੈ ਜ਼ਰੂਰ ਹੈ ਕਿਉਂਕਿ ਧਿਆਨ ਜਾਂਦਾ ਹੀ ਜਾਂਦਾ ਹੈ ਤੇ ਹਾਂ ਇੱਕ ਵਾਰੀ ਜੇ ਬੱਚੇ ਦਾ ਧਿਆਨ ਜਾਂਦਾ ਨਾ ਤੇ ਉਹ ਇੱਕ ਵਾਰੀ ਵੇਖਦਾ ਕਿ ਹਾਂ ਕੀ ਲਿਖਿਆ ਹੈ। ਅਗਰ ਉਹ ਡੇਲੀਵੇਂ ਵੇਖਦਾ ਰਹੇਗਾ ਨਾ ਤੇ ਉਹਨੂੰ ਆਪੇ ਚੀਜ਼ਾਂ ਯਾਦ ਆਣਗੀਆਂ ਤੇ ਉਹਨੂੰ ਮਨ ਕਰੇਗਾ ਪੜ੍ਹਨ ਦਾ ਜੇ ਸਾਈਡ ਆਪਣੇ ਦੀਵਾਰਾਂ ਤੇ ਐਵੇਂ ਚੀਜ਼ਾਂ ਚਿਪਕਾਤੀਆਂ ਨਾ।
ਚਾਟਸ ਵੀ ਆਉਂਦੇ ਨਾ ਅੱਜ ਕੱਲ ਅਲਫਾਬੈਟਸ ਵੇਲੇ ਵੀ ਛੋਟੇ ਬੱਚਿਆਂ ਨੂੰ ਤਾਂ ਮੇਰੇ ਅਲਫਾਬੈਟਸ ਹੀ ਚੱਲਦੀਆਂ ਪਈਆਂ ਐਲਫਾਬੈਟਸ ਹੋ ਗਿਆ ਕਾਊਂਟਿੰਗ ਹੋ ਗਈ।
ਹਾਂ-ਹਾਂ ਇਹ ਵੀ ਅਲਫਾਫੈਟਸ ਹੋ ਗਏ ਉਹ ਹੋ ਗਏ ਟੇਬਲ ਜਿਵੇਂ ਵਨ ਟੂ ਕਾਉਂਟਿੰਗ ਹੋ ਗਈ ਹਨਾ ਇਹ ਸਭ ਚੀ ਹੋ ਗਈਆਂ ਪਹਿਚਾਣ ਆਸਤੇ ਕੋਈ ਹਾਂ ਫਰੂਟਸ ਨੇਮ ਵੈਜੀਟੇਬਲਸ ਪੇਨ ਮੰਥਸ ਵਗੈਰਾ ਜਿਹੜੇ ਵੀ ਜੋ ਹੁੰਦੇ ਹਨ ਵੀਕਸ ਨੇ ਇਹ ਸਾਰੇ ਬੜੇ ਕਾਫੀ ਚਾਰਟ ਮਿਲਦੇ ਤੇ ਉਹਨੂੰ ਜਿਹੜੀ ਜਿਹੜੀ ਜਗ੍ਹਾ ਤੁਹਾਡੀ ਉਹ ਹੋ ਗ ਹੈ ਨਾ ਸਟੱਡੀ ਟੇਬਲ ਬੱਚਾ ਦਾ ਬਣਿਆ ਤੇ ਉਹਦੇ ਆਸ ਪਾਸ ਸ ਚਿਪਕਾ ਤੇ। ਕਿ ਬੱਚਾ ਨਾ ਮਨ ਹੋਏ ਕਿ ਹਾਂ ਮੇਰਾ ਪੜ ਹੁਣ ਮੈਂ ਪੜ੍ਹਨਾ ਵੀ ਏ ।ਅਗਰ ਜੇ, ਨਹੀਂ ਵੀ ਪੜ੍ਹ ਰਿਆ ਦੇ ਬੱਚੇ ਦਾ ਐ ਤੇ ਵੇ ਨਾ ਕਿ ਇੱਕ ਦੋ ਵਾਰੀ ਦਿਨ 'ਚ ਵੇਖ ਤੇ ਪਾ ਰਿਆ। ਕਿ ਹਾਂ ਉਹ ਉੱਥੇ ਕੁਛ ਲੱਗਿਆ ਦਾ ਉਹਦਾ ਧਿਆਨ ਜਾ ਰਿਆ ਤੇ ਜਦ ਬੱਚਾ ਪੜ੍ਹਨ ਬੈਠੇਗਾ ਨਾ। ਹਾਂ ਫਿਰ ਜਦੋਂ ਬੱਚਾ ਪੜ੍ਹਨ ਬੈਠੇਗਾ ਉਹਨੂੰ ਹੋਏਗਾ ਕਿ ਹਾਂ ਮੈਂ ਤੇ ਵੇਖਦਾ ਹਾਂ ਹਰ ਰੋਜ਼ ਵੇਖ- ਮਤ ਥੋੜਾ ਬਹੁ ਬੱਚੇ ਨੂੰ ਯਾਦ ਆ ਜਾਂਦਾ।
ਹਾਂਜੀ- ਹਾਂਜੀ ਇਹ ਤਾਂ ਹੈਗਾ ਬਿਲਕੁਲ- ਇਹ ਤਾਂ ਫੇਰ ਬੱਚੇ ਦਾ ਮਾਇੰਡ, ਥੋੜ੍ਹਾ ਜਿਹਾ ਸ਼ਾਰਪ
ਹਾਂ- ਬਿਲਕੁਲ ਤੇ ਬੱਚੇ ਦਾ ਆਪੇ ਫੇਰ ਮਨ ਕਰਦਾ ਕਿ ਹਾਂ ਮੈਨੂੰ ਪੜ੍ਹਨਾ ਯਾਦ ਵਿੱਚ- ਜਿ ਬੱਚੇ ਪੜਦੇ ਨੀ ਨਾ ਤਾਂ ਬੱਚੇ ਨੂੰ ਏ ਹੁੰਦਾ ਕਿ ਹਾਂ ਹੁਣ ਪੜਨਾ ਵੀ ਏ।
ਹਾਂਜੀ ਇਹ ਤਾਂ ਹੈਗਾ ਬਿਲਕੁਲ ਭੈਣ ਜੀ ।ਤੇ ਭੈਣ ਜੀ ਕਿਆ ਨਾਮ ਐ। ਕਈ ਜਿਵੇਂ ਹੁਣ ਵੱਡਿਆ ਬੱਚ- ਚਾਹ ਮੇਰੀ ਉਹਦੀ ਕੁਝ ਪੇਰੀਆਂ ਮੈਨੂੰ ਸਮਝ ਈ ਨੀ ਆਂਦੀ। ਨਾ ਮੈਨੂੰ ਹਸਬੈਂਡ ਨੂੰ ਸਮਝ ਆਂਦੀ ਹੈ ਨਾ ਮੈਨੂੰ- ਸਮਝ ਆਂਦੀ ਐ। ਉਦੇ ਵਸਤੇ ਫਿਰ ਸਾਨੂੰ ਕੀ ਕਰਨਾ ਚਾਹੀਦਾ ਕਿ- ਕਰੀਏ ਇਹਦੇ ਵਸ-
ਤੁਸੀਂ ਟਿਊਸ਼ਨਜ ਲਗਾਈ ਦੀ ਏ।ਟਿਊ- ਟਿਊਸ਼ਨਜ ਟਿਊਸ਼ਨ 'ਚ ਬੱਚਾ ਆਪਣੀ ਕੁਆਇਰੀ ਸਮਝ ਸਕਦਾ ।ਨਈ ਤਾਂ ਸਭ ਤੋਂ ਵੱਡੀ ਗੱਲ ਬੈਸਟ ਤਰੀਕਾ ਤਾਨੂੰ ਮੈਂ ਦੱਸਾਂ- ਤੇ ਯੂਟਿਊਬ ਏ। ਕਿਉਂਕਿ ਯੂਟਿਊਬ ਵਿੱਚ ਸਭ ਕੁਛ ਹੈਗਾ ਅਵੇਲੇਬਲ- ਸਭ ਕੁਛ ਜੋ ਚੀਜ ਤੁਸੀਂ ਸਰਚ ਕਰੋਗੇ ਨਾ ਸ- ਕੁਛ ਅਵੇਲੇਬਲ ਹੈਗੀ ਏ। ਹੁਣ ਮੰਨ ਲਓ ਜੇ ਬੱਚੇ ਨੂੰ ਕੋਈ ਕੁਆਇਰੀ ਐ ।ਅੱਜ ਕੱਲ ਤੁਸੀਂ ਮੰਨੋਗੇ ਇੰਨਾ- ਲੱਖਾਂ ਮੈਂ ਕੇਨੀ ਏ ।ਪਤਾ ਨ ਹਜ਼ਾਰ ਤੋਂ ਉਤੇ ਲੱਖਾਂ ਟੀਚਰਸ ਭਰੇ ਦੇ ਨੇ ਜੜੇ ਪੜ੍ਹਾ ਰਹੇ ਨੇ ਬੱਚਿਆਂ ਨੂੰ ਇਨੇ ਅੱਛੇ ਤਰੀਕੇ ਨਾਲ। ਪਰ ਬਿਲਕੁਲ ਫ੍ਰੀ ਹੈਗੀ ਏ। ਹਾਂ- ਫੀਸ ਫ੍ਰੀ ਹੈਗੀ ਕੋਈ ਮਤਲਬ ਫੀਸ ਨਹੀਂ ਹੈਗੀ। ਕਿਉਂਕਿ ਜਿਵੇਂ ਮ ਕਈ ਤਾਂ ਦੇਖੋ ਅੱਜ ਕੱਲ੍ਹ- ਔਨਲਾਈਨ ਵੀ ਕਲਾਸਿਸ ਚੱਲਦੀਆਂ ਨੇ ਉਹਨਾਂ ਦੀ ਫੀਸ- ਵੀ ਹੁੰਦੀ ਏ ਪਰ ਉਹਦੇ ਚ ਕੀ ਹੁੰਦਾ ਏ, ਬੱਚਿਆਂ ਨੂੰ ਦੋ ਤਿੰਨ ਘੰਟੇ ਲਗਾਤਾਰ ਬਹਿਣਾ- ਬੰਦਾ ਜੋ ਕਿ ਨੀ ਹੈਗਾ ਪੋਸੀਬਲ ਹਰ ਕਿਉਂਕਿ ਲਗਾਤਾਰ- ਤਾਰ ਇੱਕ ਦੋ ਤਿੰਨ ਘੰਟੇ ਬੈਠਣਾਠੀਕ ਨੀ ਐ।
ਅਤੇ ਯੂਟਿਊਬ 'ਤੇ ਜਿਹੜੀ ਵੀਡੀਓਜ਼ ਆਂਦੀ ਬਿਲਕੁਲ ਫ੍ਰੀ ਆਫ ਕੋਸਟ-
ਹਾਂ ਬਿਲਕੁਲ ਫ੍ਰੀ ਫ ਕੋਸਟ। ਨਹੀਂ ਪਹਿਲੇ- ਪਤਾ ਕਿ ਹੁੰਦਾ ਐ ਜਿਵੇਂ ਮੰਨ ਲਓ ਔਨਲਾਈਨ ਕਲਾਸਿਸ ਹੁੰਦੀਆਂ ਨੇ ਔਨਲਾਈਨ ਹੁੰਦੀਆਂ ਨੇ, ਉਹਦੇ ਚ ਪੈਸੇ ਤੁਹਾਡੇ ਲੱਗਦੇ ਨੇ ਕਿ ਹਾਂ ਪੂਰੇ ਸਾਲ ਦਾ ਐ ਹੋ ਗਿਆ।ਇੰਨਾ ਤੁਹਾਡਾ ਪੈਸਾ ਹੋਏਗਾ, ਇੰਨੀ ਫੀਸ ਹੋਏਗੀ, ਪੂਰੇ ਸਾਲ ਦੀ ਮੰਥ ਦੀ ਇੰਨੀ ਹੋਏਗੀ। ਜਿਹੜੇ ਓਨਲਾਈਨ ਕਲਾਸਿਸ ਲਗਾ ਰਹੇ ਨੇ। ਪਰ ਉਹਨਾਂ ਦਾ ਕੀ ਹੁੰਦਾ। ਉਹ ਲਗਾਤਾਰ ਹੁੰਦੀਆਂ ਨੇ ਜੇ ਮੰਨ ਲਓ ਇੱਕ ਸਬਜੈਕਟ ਖਤਮ ਹੋਇਆ ਦੂਜੇ ਦੇ ਦੂਜੇ ਤੀਜੇ ਦੀ ਉਹ ਲਗਾਤਾਰ ਹੁੰਦੀਆਂ ਨੇ ਦੋ ਤਿੰਨ ਘੰਟੇ ਦੀਆਂ ਜੋ ਕਿ ਬੱਚਾ ਫੇਰ ਬਹਿ ਕੇ ਨਹੀਂ ਬੱਚੇ ਨੂੰ ਦਿੱਕਤ ਹੋਂਦੀ ਏ ਦੇਖੋ। ਵੈਸੇ ਲੱਗਾਤ ਤਾਂ ਨਹੀਂ ਬਹਿ ਸਕਦਾ ।ਉਦੇ ਕਾਰਨ ਤੇ ਸਭ ਉਹ ਜੇੜੀ ਇਹ ਔਨਲਾਨ ਜੋ ਪੜ੍ਹਾ ਰਹੇ ਨੇ ਉਹੀ ਇਹਨਾਂ ਨੇ ਪੋਸਟ ਕਰਨੀ ਐ ਆਪਣੀ ਉੱਥੇ ਯੂਟਿਊਬ ਚੈਨਲ ਤੇ। ਤੇ ਪੜ੍ਹਾ ਤੇ ਉੱਥੇ ਵੀ ਉਹੀ ਰਹੇ ਨੇ ਯੂਟਿਊਬ ਵਿੱਚ ਵੀ ਉਹੀ ਪਿਆ ਦਾ ਤੇ ਫਿਰ ਮਤਲਬ ਫਾਇਦਾ ਈ ਐ ਸਾਡਾ ਜੇ ਅਪਣਾ ਦੇਖੋ ਆਪਣੀ ਜਦੋਂ ਮਨ ਕਰੇ ਕਿ ਹਾਂ ਮੈਨੂੰ ਪੜ੍ਹਨਾ ਇੱਕ ਘੰਟੇ ਦੀ ਕਿਉਂਕਿ ਵੀਡੀਓਜ਼ ਵੀ ਲਾ ਲਓ ਤੁਸੀਂ ਇੱਕ ਜਾਂ ਦੋ ਘੰਟੇ ਦੀ ਹੁੰਦੀਆਂ ਜ਼ਿਆਦਾ ਨਹੀਂ ਹੁੰਦੀਆਂ। ਉਹ ਆਪਣੀ ਮਰਜ਼ੀ ਬੱਚੇ ਤੇ ਡੀ ਹਾਂ ਆਪਣੇ ਬੱਚੇ ਤੇ ਡਿਪੈਂਡ ਕਰਦੇ, ਕਿ ਹਾਂ ਅੱਧਾ ਘੰਟੇ ਦੀ ਵੀਡੀਓ ਪਹਿਲੇ ਵੇਖ ਲੇ। ਥੋੜੇ ਦਿਨ ਬਾਅਦ ਫਿਰ ਥੋੜ੍ਹਾ ਦੇਰੂ ਬਾਅਦ ਹੋਰ ਦੂਜਾ ਅੱਗੇ ਕਰ ਲਏ ਅੱਗੇ ਦੇ ਕੰਮ ਕਰ ਲਏ। ਧੀਰੇ ਧੀਰੇ ਕਰਕੇ ਦੋ ਘੰਟੇ ਦੀ ਵੀਡੀਓ ਪੂਰੀ ਹੋਜੇਗੀ।ਤੇ ਆਪੇ ਬੱਚੇ ਦੀ ਕੁਆਇਰੀ ਵੀ ਸਮਝ ਆ ਜਾਂਦੇ ਆ ਸਾਰੀ। ਜਿਵੇਂ ਸਭ ਤੋਂ ਵੱਡੀ ਗੱਲ ਏ ਜਿਵੇਂ ਅੱਜ ਕੱਲ ਏ ਆਈ ਹੈਗਾ।
ਹਾਂਜੀ ਇਹ ਤਾਂ ਹੈਗਾ ਤੇ ਨਵੀਂ ਟੈਕਨੋਲੋਜੀ ਆ ਗਈ। ਟਾਈਮ ਦੇ ਹਿਸਾਬ ਨਾਲ। ਪਹਿਲੇ ਇਹ ਕੁਛ ਨੀ ਸੀਗਾ।
ਪੂਰੀ ਕਰ ਸਕਦੇ। ਉਨੂੰ ਹਰ ਇੱਕ ਜੋ ਤੁਸੀਂ ਮੰਨ ਲਓ ਫੋਨ ਗੂਗਲ ਵਿੱਚ ਆਂਦਾ ਓਪਸ਼ਨ ਜਿਵੇਂ ਮੰਨ ਲਓ ਤੁਸੀਂ ਸਰਚ ਕਰਨਾ ਨੀ ਆ ਰਿਆ ।ਬੱਚੇ ਛੋਟੇ ਹੁੰਦੇ ਨੇ ਇਹਨਾਂ ਨ ਇੰਨਾ ਪਤਾ ਹੁੰਦਾ ।ਤੇ ਸਾਈਡ ਵਿੱਚ ਨਾ ਉਹ ਫੋਟੋ ਦਾ ਆਂਦਾ ਏ ਉਦੇ ਚ ਫੋਟੋ ਖਿੱਚ ਕੇ ਪਾਦੋ ਜਿੜੇ ਕੋਸ਼ਿਸ਼ ਤੁਹਾਨੂੰ ਪੈ ਰੀ ਐ। ਉਹ ਆਪੇ ਸਾਰਾ ਏ ਆਈ ਨਾ ਸਾਨੂੰ ਸੋਲਿਊਸ਼ਨ ਦੇ ਦੇਗਾ ਕਿ ਹਾਂ ਕਿੱਦਾਂ ਕੀ ਕੀ ਹੋਣਾ।
ਇਹ ਭੈਣ ਜੀ ਗੂਗਲ ਦੇ ਵਿੱਚ ਫੋਟੋ ਖਿੱਚ ਕੇ ਪਾਣੀ ਏ ਕਿੱਦਾਂ ਪਾਣੀ।
ਨਹੀਂ ਜਬ ਮੈ ਨਾ ਗੂਗਲ ਖੋ ਖੋਲੋਗੇ ਨਾ ਤੁਸੀਂ ਤੇ ਗੂਗਲ ਦੇ ਕੋਲ ਨਾ ਤਿੰਨ ਕੋਲਮ ਬਣੇ ਹੁੰਦੇ ਨੇ। ਇੱਕ ਹੈਗਾ ਬਟ ਇੱਕ ਜਿਹੜਾ ਲਾਸਟ ਵਾਲਾ ਹੈਗਾ ਉਹਦੇ ਚ ਫੋਟੋ ਤਾਂ ਬਣਿਆ ਸਾਈਨ ਠੀਕ ਐ। ਤੁਸੀਂ ਉਨੂੰ ਕਲਿੱਕ ਕਰਨਾ ਤੇ ਜਿਹੜਾ ਕੁਅਸ਼ਨ ਤਾਨੂੰ ਸਮਝ ਨਹੀਂ ਨਾ ਆ ਰਿਆ। ਉਨੂੰ ਫੋਟੋ ਖਿੱਚੇ ਅਤੇ ਲਿਖਤਾ ਤੇ ਏ ਆਈ ਮੋਡ ਲਗਾ ਕੇ ਲਿਖਤਾ ਕਿ ਹਾਂ ਸਲਿਊਸ਼ਨ ਆਫ ਦਿਸ ਕੋਸ਼ਚਨ ਦਾ ਸਲਿਊਸ਼ਨ ਦੋ ਠੀਕ ਐ। ਤੇ ਉਹ ਤਾਨੂੰ ਫ ਸਾਰਾ ਹੀ ਆਂਸਰ ਦੇ ਦੇਗਾ। ਤਾਨੂੰ ਸਾਰਾ ਦੱਸ ਦੇਗਾ। ਬਟ- ਬੱਚੇ ਨੂੰ ਜੇ ਸਮਝ ਵੀ ਨੀ ਨਾ ਆਏਗੀ। ਹਾਂ -ਤੇ ਅਗਰ ਉਹ ਇੱਕ ਵਾਰੀ ਪੜ੍ਹੇਗਾ- ਵੀ ਨਾ ਤੁ ਉਹਨੂੰ ਸਮਝ ਆ ਜਾਏਗਾ। ਹਾਂ ਮੈਨੂੰ ਯਾਦ ਆ ਥੋੜ੍ਹ ਹੋਏਗਾ ਤੂੰ ਆਪ ਪੇ ਕਰ ਲਏਗਾ ਬੱਚਾ ਕਾਫੀ ਈਜ਼ੀ ਹਾਂ ਬਹੁਤ ਅੱਛੀ ਆਸਾਨ ਬਹੁਤ ਜ਼ਿਆਦਾ ਮੈਂ ਕਹਿੰਦੀ ਹਾਂ ਬੜੀ ਫਾਇਦੇਮੰਦ ਹੈ ਕਿਉਂਕਿ ਅੱਜ ਕੱਲ੍ਹ ਬੱਚੇ ਨੂੰ ਕਾਫ਼ੀ ਦਿੱਕਤਾਂ ਆਦੀਆਂ ਨੇ
ਸਾਡੀ ਵਾਰੀ ਤਾਂ ਮਾਂ ਪਿਓ ਟਿਊਸ਼ਨ ਵੀ ਨੀ ਪੜ੍ਹਾਂਦੇ ਸੀਗੇ।
ਹ ਤਾਂ ਆ ਤਾਂ ਹੈ ਸੀ ਬਿਲਕੁਲ ਆ ਤਾਂ ਟਿਊਸ਼ਨ ਵੀ ਲਗਾ ਲਓ ਫੋਨ ਵੀ ੋ
ਸਭ ਕੁਛ ਚੱਲਦਾ ਪਿਆ ਬਿਲਕੁਲ- ਬਿਲਕੁਲ ਇਹ ਤਾਂ ਹੈਗਾ ਹੈ ਅੱਜ ਦਾ ਫਿਰ ਟਾਇਮ ਵੀ ਪੂਰਾ ਚੇਂਜ ਕਰ ਦਿੱਤਾ ਰੱਬ ਨੇ ਬਿਲਕੁਲ-ਬਿਲਕੁਲ ਹੋਰ ਦੱਸੋ ਪੈਣ ਜੀ
ਬਸ ਮੈਂ ਹੀ ਕਹਿਣਾ- ਬਸ ਇਹੀ ਜੇ ਬੱਚਾ ਅਗਰ ਪੜ੍ਹੇ ਨਾ ਉਹਦਾ ਧਿਆਨ ਤੁਸੀਂ ਪੂਰਾ ਲਗਾ ਕੇ ਰੱਖਣਾ ਕਿ ਹਾਂ ਇੱਕ ਘੰਟਾ ਤੋਂ ਤੂੰ ਕੱਢ ਬੱਚਾ ਆਪਣੇ ਬੱਚੇ ਨੂੰ ਦੇਣਾ ਕਿ ਹਾਂ ਇੱਕ ਘੰਟਾ ਪੜ੍ਹੋ ਆਰਾਮ ਨਾਲ ਬਹਿ ਕੇ ਕੋਈ ਡਿਸਟੈਕਸ਼ਨ ਨਹੀਂ ਕੋਈ ਫੋਨ ਨੀ ਦੂਰ ਕਰਦੋ ਇਹਨਾ
ਹਾਂ ਇਹਨਾਂ ਦਾ ਬਸ ਇੱਕ ਨਾ ਟਾਈਮ ਟੇਬਲ ਬ ਬਣਾ ਕੇ ਨਾ ਅਲਮੀਰਾ ਦੀ ਸੈਰ ਤੇ ਚਿਪਕਾ ਦਿੰਦੇ ਤੁਸੀਂ ਇੰਨੇ ਘੰਟੇ ਪੜ੍ਹਨਾ ਇਸ ਇਸ ਟਾਈਮ ਦੇ ਦੌਰਾਨ ਤੁਸੀਂ ਆਹ ਕੰਮ- ਗਣੇਸ਼ ਟਮ ਦੇ ਦੌਰਾਨ ਹੀ ਕੰਮ ਕਰਨਾ ਹੈ ਇਹ ਤਾਂ ਬਹੁਤ ਵਧੀਆ ਲੱਗਾ ਤੁਹਾਡਾ ਨਾ ਜਿਹੜਾ ਤੁਸੀਂ ਮੈਨੂੰ ਐਕਸਪਲੇਨ ਕਰਤਾ ਨਾ ਬਸ ਮੈਂ ਹੁਣ ਬੱਚਿਆਂ ਦੇ ਇਦਾਂ ਹੀ। ਸ਼ਡਊਲ ਬਣਾ- ਗੱਲ ਕਰਕੇ ਤੁਹਾਡੇ ਨਾਲ ਬਹੁਤ ਵਧੀਆ ਲੱਗਾ ਪੈਣਜੀ ਚਲੋ ਠੀਕ ਹੈ ਪੈਣਜੀ ਸਤਿ ਸ੍ਰੀ ਅਕਾਲ ਜੀ।